ਚੁੱਕਣੀ
ਹੈਲੋ।
ਹੋਗਿਆ‌ ਜੇ ਟਾਈਮ? ਹੈਲੋ।
ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਹੋਰ, ਕੀ ਹਾਲ ਏ? ਵਧੀਆ-ਵਧੀਆ।
ਹੋਰ, ਕੀ ਕਰਦੇ ਪਏਓ?
ਬਸ ਬੈਠੇ ਦੇ ਸੀ, ਹੁਣ ਤੁਹਾਡੀੇ ਕੌਲ ਆ ਗਈ ਏ, ਸੁਣ ਲੈਂਨੇ ਤੁਹਾਡੀ ਕੌਲ।
ਅੱਛਾ।
ਹੋਰ ਸੁਣਾਓ? ਹਾਂਜੀ, ਅਸੀਂ ਖਾ ਲੀਏ। ਹੁਣੇ ਖਾਕੇ ਬਸ ਫ੍ਰੀ ਹੋਏ ਆਂ, ਤੇ ਅਸੀ ਬਸ ਸੈਰ ਕਰਨ ਆਏ ਸੀ ਥੋੜ੍ਹਾ ਬਾਹਰ ਘਰ ਤੋਂ, ਤੇ
ਸਾਡੀ ਅੱਠ ਵਜੇ ਲੇਟ ਹੋਗੀ, ਅਸੀਂ‌ ਗੁਰਦੁਆਰੇ ਗਏ ਦੇ ਸੀ ਨਾ ਪ੍ਰੋਗਰਾਮ ਤੇ।
ਅੱਛਾ! ਤੇ, ਮਤਲਬ ਪ੍ਰੋਗਰਾਮ ਸੀ ਤੁਹਾਡੇ ਗੁਰਦੁਆਰੇ? ਅੱਜ ਕੁੱਛ ਹੈ, ਗੁਰਪੁਰਬ ਏ ਕੋਈ?
ਨਹੀਂ-ਨਹੀਂ, ਉਂਝੀ ਗੁਰਦੁਆਰੇ ਪ੍ਰੋਗਰਾਮ ਸੀ, ਸਿਮਰਨ ਹੁੰਦਾ ਪਿਆ ਸੀ ਨਾ। ਲੰਗਰ ਸੀ ਨਾਲ, ਹੁਣੇ ਹੀ ਆਏ ਅਸ਼ੀ ਉੱਥੋ ਫਿਰ।
ਅੱਛਾ, ਵਧੀਆ ਗੱਲ ਏ। ਸਾਡੇ ਵੀ ਇੱਥੇ ਹਰ ਸ਼ਨੀਵਾਰ ਗੁਰਦੁਆਰੇ ਨਾ, ਕਰਦੇ ਨੇ। ਤੇ ਹੁੰਦੈ ਲੰਗਰ ਹੁੰਦਾ ਏ, ਰ੍ਹਾਤੀ ਲੰਗਰ ਹੁੰਦਾ ਏ, ਸ਼ਬਦ ਪੜਦੇ ਨੇ। ਕੀਰਤਨ ਹੁੰਦਾ ਏ।
ਹੋਰ ਸ਼ੁਨਾਓ ਤੁਆਡਾ ਮੌਸਮ ਕਿਵੇਂ ਆ, ਓਥੇ?
ਬਸ ਸਾਡੇ ਤੇ ਇੱਥੇ, ਕਿੰਨੇ ਦਿਨਾਂ ਤੋਂ ਬਾਰਿਸ਼ ਲੱਗੀਦੀਏ।
ਹਾਂਜੀ ਮੈਂ ਵੇਖਦਾ ਪਿਆ ਸੀ, ਕਾਫ਼ੀ ਅਜ ਵੀ ਤੂਆਡੇ ਬਾਰਿਸ਼ ਤੇਜ ਹੋਈ ਨਾ।
ਹਾਂ, ਬੜੀ ਤੇਜ ਬਾਰਿਸ਼ ਆਈ ਸਵੇਰ ਦੇ ਟਾਈਮ ਤੇ ਜਿਸ ਤਰਾਂ ਕੋਈ, ਸੱਤ ਸਵੇਰ ਦੇ, ਸਵੇਰ ਦੇ ਟਾਈਮ ਲੈਲੋ ਔਰ ਮਤਲਬ ਬਾਰਾਂ ਵਜੇ ਤਕ ਤੇ ਬਾਰਿਸ਼ ਹੁੰਦੀ ਰਹੀਏ ਇਹਨੀ ਜਿਆਦਾ।
ਅੱਛਾ। ਸਾਡੇ ਇੱਥੇ ਤੇ, ਕੱਲ-ਪਰਸੋ ਸੁਬਾਹ ਦੀ ਜਦੋਂ ਹੋਈ ਤੇ ਬੜੀ ਤੇਜ, ਤੇ ਹੁਨ ਫਿਰ ਇੱਕਦਮ ਗਰਮੀ ਹੋਈਦੀਏ।
ਅੱਛਾ। ਅੱਛਾ। ਤੇ ਏਥੇ ਤੇ ਬਾਰਿਸ਼ ਈ ਹੁੰਦੀ ਪੀਏ। ਧੁੱਪ ਤੇ ਆਈ ਨੀਏ ਵੈਸੇ ਠੀਕਏ ਮੌਸਮ ਤੇ ਠੰਡਾ ਹੋ ਗੇਆ ਨਾ ਏਸ ਨੀ, ਪੇਲੇ ਤੇ ਬੜੀ ਗਰਮੀ ਹੋ ਗਈ ਸੀ। ਹਾਂਜੀ, ਸਾਡੇ ਲਾੱਗੇ ਨੇ ਸੂਕੂਲ। ਅਜ-ਅਜ ਨੀ ਗਏ ਸੀ ਸਾਡੇ ਘਾਰ ਦੇ ਬੱਚੇ।
ਬਾਰਿਸ ਸੀ ਸਵੇਰੇ-ਸਵੇਰੇ ਬੋਹਤ ਤੇਜ਼ ਬਾਰਿਸ ਸੀ।
ਅੱਛਾ, ਫੇਰ ਸਕੂਲੇ ਛੁੱਟੀ ਹੋ ਗਈ ਏ ਤੁਸੀਂ ਕਰਾਤੀ ਸੀ।
ਨਈ ਖੁਦ ਈ ਨਈ ਭੇਜਿਆ ਫੇਰ ਬਾਰਿਸ਼ ਬੜੀ ਤੇਜ਼ ਸੀ।
ਅੱਛਾ।
ਹੂੰ-ਹੁੰ, ਫੇਰ ਨਾਲੇ ਫਿਰ ਬੱਚੇ ਨੇ, ਕਾਰ ਜਾਂਦੇ ਨੇ ਕਈ ਵਾਰ ਛੁੱਟੀ।
ਹੁੰ। ਮਲਬ ਓ ਏ, ਬੀ, ਸੀ, ਡੀ ਆ ਜਾਂਦੀ ਓਨੂ ਪੂਰੀ ਛੋਟੇ ਕਾਕੇ ਨੂ?
ਹਾਂਆ ਘਾਰ ਵੀ ਕਰਾਂਦੇ ਰੈਂਦੇ ਨਾ। ਅਸੀ ਘਾਰ ਵੀ ਕਰਾਂਦੇ ਰੈਂਦੇ ਆਂ ਓਨਾਂ ਨੂ। ਲਿਖਦਾ, ਪੂਰੀ ਖੁਦ ਨੀ ਲਿਖਦਾ, ਮਤਲਬ ਕੁੱਛ ਵ੍ਰਡਜ਼ ਐਸੇ ਨੇ ਹਜੇ ਜਿਸ ਤਰਾਂ ਏ ਲਾਈਨ ਏ, ਬੀ, ਸੀ, ਡੀ ਇਕ ਲਾਈਨ ਪੂਰੀ ਆਂਦੀ ਓਨਏ ਲਿਖਨੀ।
ਅੱਛਾ, ਤੇ ਉਸ ਤੋਂ ਛੋਟਾ ਜੇੜਾ ਓ?
ਓ ਬੋਤ ਛੋਟਾਐ, ਓ ਹਜੇ ਛੋਟਾਏ ਕਾਫੀ, ਓਨੂ ਹਜੇ ਸਕੂਲ ਨੀ ਪਾਆਦਾ ਲੇਕਿਨ ਹਜੇ ਬੋਤ ਛੋਟਾ ਓ, ਤੇ ਓ ਤੇ ਬੜਾ ਸ਼ਰਾਰ ਤੀ ਹੋ ਗਆ ਦਾ ਏ ਬੋਹਤ।
ਪੂਰਾ ਦਿਨ ਕੀ ਖੇਲਦਾ ਰੈਂਦਾ?
ਸੌਂਦਾ ਵੀ ਹੈਗਾਏ ਜਿਸਲੇ ਨੀਂਦ ਆਜੇ ਉਸਲੇ ਇਕ ਦਿਨ ਚ ਏਕ ਵਾਰੀ ਸੋਨਾ ਓਨੇ, ਤੇ ਬਾਕੀ ਖੇਲਦੇ ਰੈਨਾ। ਟੀਵੀ ਦੇਖਨਾਐ, ਕਾਰਟੂਨ ਦੇਖਨੇਏ, ਹੁੰ ਘੁੰਮਦਾ ਰੈਂਦਾ ਸਾਰੇ ਘਾਰ
ਆਪਸ ਚ ਦੋਨੋ ਬੱਚੇ ਕਿਵੇਂ ਏ, ਖੇਲਦੈ ਕੇ ਲੜਾਈਆਂ ਕਰਦੇਐ?
ਬਸ ਏਸ ਤਰਾਂ ਈ ਖੇਲਦੇ ਰੈਂਦੇ ਨੇ, ਕਿਸੇ ਵੇਲੇ ਲੜਾਈ ਵੀ ਹੋ ਜਾਂਦੀਏ ਕੋਈ ਸਮਾਨ ਓ ਬੋਲੇਗਾ ਮੈਂ ਲੈਨੇ ਓ ਬੋਲੇਗਾ ਮੈਂ ਲੈਨੇਏ, ਖਿੱਚਦੇ ਨੇ ਇਕ ਦੂਸਰੇ ਕੋਲੋਂ।
ਖਾ ਪੀ ਆਪੇ ਲੈਂਦੇ ਕੇ, ਖੁਵਾਣਾ ਪੈਂਦੈ ਫੜ ਕੇ?
ਓ ਛੋਟੇ ਨੂ ਖੁਆਨਾ ਪੈਂਦੈ, ਹੂੰ।
ਪਾਨੀ ਮੈਂ ਸੁਨੇਆ ਬੜਾ ਪੀਂਦਾ ਓ ਹੇਨਾ?
ਪਾਨੀ ਬੜਾ ਪੀਂਦਾਏ ਓ, ਪਾਨੀ ਮੰਗਦਾ ਬਾਰ-ਬਾਰ।
ਏਹ ਵਦੀਆ ਗਾਲਏ ਪੀਨਾ ਵੀ ਚਾਈਦਾ।
ਹਾਂ। ਪਾਨੀ ਮੰਗਦਾਏ ਬਾਰ-ਬਾਰ ਕੈਂਦਾਐ, ਆ ਜਾਂਦਾ ਕਿਚਨ ਦੇ-ਦੇ ਵਿੱਚ। ਮੈਨੂ ਬੋਟਲ ਚ ਪਾਨੀ ਪਾਕੇ ਦੋ, ਐਸਾ ਇਸ਼ਾਰੇ ਕਰਦਾ ਜੇ। ਬੋਲਦਾ ਨੀ ਐ, ਛੋਟਾ, ਬੋਲਦਾਏ, ਮੰਮਾ-ਮੰਮਾ ਬੋਲੇਗਾ ਬਨਾ ਲੈਂਦਾਏ। ਮੂੰਹ ਪੁਰਾ ਐਸਾ ਗੁੱਸੇ ਚ। ਨਰਾਜ਼ ਵੀ ਹੋ ਜਾਂਦਾ ਏ।
ਅੱਛਾ।
ਹੁੰ।
ਮੰਮੀ ਤੇ ਗਿਆ ਲੱਗਦਾ।
ਹਾਂ। ਬੱਚੇ ਫੇਰ ਤੇ ਆਪਨੇ ਮੰਮੀ ਪਾਪਾ ਤੇ ਈ ਜਾਂਦੇ ਨੇ। ਹੋਰ ਸੁਣਾਓ ਤੁਸੀਂ, ਤੁਹਾਡਾ ਛੋਟਾ ਠੀਕ ਐ।
ਔਰ।
ਅੱਛਾ।
ਉਹ ਵੀ ਸਕੂਲ ਜਾਂਦਾ ਪਿਆ ਹੁਨੇ, ਨਵੇਂ ਸ਼ੂਜ ਮੰਗਵਾਏ ਉਨੇ ਫੁੱਟਬਾਲ ਲਈ।
ਅੱਛਾ। ਅੱਛਾ ਅੱਛਾ ਉਹ ਵੈ ਉਹ ਜ਼ਿੱਦ ਕਰਦਾ ਨਾ ਕਾਫੀ ਜਿੱਦ ਕਰਦਾ ਕਿਸੇ ਟਾਈਮ
ਮਨਾ ਲੈਂਦਾ ਆਪਣੀ ਜਿੱਦ ਕਰਕੇ ਕਦੀ ਕਦੀ ਫਿਰ ਕਦੀ ਕਦੀ ਨਹੀਂ ਵੀ ਮਨ ਵੀ ਜਾਂਦਾ
ਅੱਛਾ, ਹਾਂ ਦੇਖ ਹੋਆ ਮੈਂ ਵੀ ਸ਼ਰਾਰਤੀ ਬੜਾ ਓਵੀ। ਇੱਕ ਦੋ ਚੀਜ਼ ਚਾਹੀਦੀ ਓ ਵੀ ਫਿਰ ਚਾਹੀਦੀ ਹੁੰਦੀ ਏਨਾ।
ਹਾਂਜੀ।
ਹੂ,,, ਹੋਰ ਸੁਣਾਓ ਫਿਰ ਕਿਤੇ ਜਾਣ ਦਾ ਹਾਂਜੀ ਸਭ ਵਧੀਆ ਵਧੀਆ ਵਧੀਆ ਹੋਰ ਜਾਨ ਦਾ ਪ੍ਰੋਗਰਾਮ ਨਹੀਂ ਬਣਿਆ ਤੁਹਾਡਾ
ਹਜੇ ਤੇ ਨਹੀਂ ਬੰਦਾ ਪਿਆ
ਤੁਹਾਡੇ ਤੇ ਛੁੱਟੀਆਂ ਖੁੱਲ ਗਈਆਂ ਨੇ ਛੁੱਟੀਆਂ ਖੁੱਲ ਗਈਆਂ ਨਾ ਤੁਹਾਡੇ
ਹਾਂਜੀ
ਤੇ ਬਸ ਮੈਂ ਲਗਾਉਣਾ ਚੱਕਰ ਲਗਾਉਣਾ ਮੈਂ ਚੱਕਰ ਆਵਾਂਗੀ ਬਣਾਇਆ ਸੀ ਮੈਂ ਪਹਿਲੇ ਪਾਣ ਸੀ ਪਹਿਲੇ ਫਿਰ ਉਹ ਮੇਰੀਆਂ ਟਿਕਟ ਨਹੀਂ ਬੁੱਕ ਹੋਈਆਂ ਟ੍ਰੇਨ ਦੀਆਂ ਫਿਰ ਕੈਂਸਲ ਹੋ ਗਿਆ ਫਿਰ ਅਸੀਂ ਅਸੀਂ ਉੱਧਰ ਚਲੇ ਗਏ ਸੀ।
ਤੁਹਾਨੂੰ ਟ੍ਰੇਨ ਜ਼ਿਆਦਾ ਵਧੀਆ ਲੱਗਦੀ ਕੇ ਬੱਸ
ਟ੍ਰੇਨ ਵਧੀਆ ਲੱਗਦੀ ਆ ਬੱਸ ਮਤਲਬ
ਤੇ ਤੁਹਾਨੂੰ ਸਫ਼ਰ ਕਰਨਾ ਪਸੰਦ
ਹਾਂਜੀ ਦੂਰ ਜਾਣਾ ਹੋਏ ਤਾਂ ਫਿਰ ਟ੍ਰੇਨ ਹੀ ਠੀਕ ਰਹਿੰਦੀ ਹੈ ਬਸ ਤਾਂ ਥੋੜਾ ਲੋਕਲ ਕੋਲ
ਟ੍ਰੇਨ ਚ ਇਹ ਹੁੰਦਾ ਕਿ ਬੰਦੇ ਨੂੰ ਥੋੜਾ ਕੰਫਰਟ ਵਗੈਰਾ ਜ਼ਿਆਦਾ ਮਿਲਦਾ ਜਿਵੇਂ ਵਾਸ਼ਰੂਮ ਵਗੈਰਾ ਵੀ ਮਿਲ ਜਾਂਦਾ ਕੋਈ ਦਿੱਕਤ ਨਹੀਂ ਰਹਿੰਦੀ
ਹਾਂਜੀ
ਲੇਕਿਨ ਬੱਸ ਚ ਇਹ ਜੇ ਬਹਿਣ ਵਾਲੀ ਬੱਸ ਚ ਤੇ ਉਹ ਚ ਬਿਲਕੁਲ ਕੰਫਰਟ ਨਹੀਂ ਹੁੰਦਾ ਜੇ ਸਲੀਪਰ ਵਗੈਰਾ ਹੁੰਦੀ ਹੈ ਤਾਂ ਉਹਦੇ 'ਚ ਵੀ ਬੰਦਾ ਕਿੰਨੀ ਦੇਰ ਹੀ ਲੇਟ ਲਏਗਾ
ਬਿਲਕੁਲ ਫਿਰ ਵਾਸ਼ਰੂਮ ਜਾਣ ਦੀ ਵੀ ਥੋੜੀ ਦਿੱਕਤ ਰਹਿੰਦੀ ਹੈ। ਹੋਰ ਤੁਸੀਂ ਗਏ ਸੀ ਨਾ ਇਸ ਜਦੋਂ ਆਏ ਸੀ ਤਾਂ ਤੁਸੀਂ ਗਏ ਹੋ ਬੱਸ 'ਚ
ਮੈਂ ਬੱਸ 'ਚ ਵੀ ਗਿਆ ਟ੍ਰੇਨ 'ਚ ਵੀ ਗਿਆ।
ਹਾਂ ਨਹੀਂ ਹੁਣ ਤੁਸੀਂ ਆਏ ਸੀ ਜਦੋਂ ਸਾਡੇ ਘਰ ਤੇ ਤੁਸੀਂ ਬੱਸ ਅੱਜ ਗਏ ਹੋ ਨਾ ਵਾਪਿਸ
ਹਾਂਜੀ ਬੱਸ ਚ ਹੈ। ਉੱਧਰ ਰਾਤ ਦਾ ਸਫਰ ਸੀ ਸੋ ਗਏ ਸਾਨੂੰ ਪਤਾ ਵੀ ਨੀ ਲੱਗਾ
ਅੱਛਾ ਅੱਛਾ ਸਹੀ ਪਹੁੰਚ ਸਹੀ ਪਹੁੰਚ ਗਏ ਸੀ ਨਾ
ਹਾਂਜੀ ਬਸ ਸਾਡੇ ਬਾਹਰ ਹੀ ਲਾ ਦਿੰਦੇ ਨਾ ਉੱਥੇ ਥੋੜੀ ਘਰ ਦੇ ਬਾਹਰ ਹੀ। ਬੱਸ ਸਟੈਂਡ ਨਹੀਂ ਜਾਣਾ ਪੈਂਦਾ।
ਅੱਛਾ।
ਤਾਂ ਕਰਕੇ
ਅੱਛਾ- ਅੱਛਾ। ਤੇ ਫਿਰ ਹੁਣ ਤੁਹਾਡੇ ਸਕੂਲ ਵਗੈਰਾ ਕੋਲਜ ਵਗੈਰਾ ਲੱਗ ਗਏ ਨੇ ਹਜੇ ਨਹੀਂ ਲੱਗੇ।
ਹਜੇ ਨਹੀਂ ਲੱਗੀ ਕਲਾਸਿਸ
ਅੱਛਾ।
ਉਂਝ ਹੋਰ ਕੋਲਜ ਕਿਹੜਾ ਦੀ ਲੱਗ ਗਈ ਲੇਕਿਨ ਮੇਰੇ ਆਲੇ ਦੀ ਨਹੀਂ ਲੱਗੀ ਅਜੇ
ਕਿਉਂ ਤੁਹਾਡੇ ਕਿਉਂ ਨੀ ਲੱਗੀ ਅਜੇ
ਉਹਦੀ ਥੋੜੀ ਲੇਟ ਲੱਗੇਗੀ ਨਾ ਹੱਲੇ ਕਿਉਂਕਿ ਜੇ ਐਡਮਿਸ਼ਨ ਵਗੈਰਾ ਹੁੰਦੀ ਪਈ ਏ।
ਅੱਛਾ ਜਿਹੜੇ ਤੁਹਾਡੇ ਨਾਲ ਵਾਲੇ ਉਹ ਸੀ ਫਰੈਂਡਸ ਵਗੈਰਾ ਉਹ ਜਾ ਰਹੇ ਨੇ।
ਕੋਈ ਉਹਨਾਂ ਚੋਂ ਵੀ ਮਤਲਬ ਇੱਕ ਦੋ ਹੀ ਜਾਂਦੇ ਵੀ ਬਾਕੀ ਸਾਰੇ ਐਨ ਜੀ ਉਹਨਾਂ ਦੀ ਵੀ ਹੋਣੀ ਹੈਜੇ
ਅੱਛਾ
ਹਾਂਜੀ
ਠੀਕ ਹੈ ਮੱਤਲਬ ਤੁਹਾਡੇ ਨਾਲ ਜ ਉੱਥੇ ਤੁਸੀਂ ਜਾਣਾ ਹੈ ਤੁਸੀਂ ਬਣਾਇਆ ਦਾ ਸੀ ਕਹਿ ਰਹੇ ਸੀ ਉਹ ਤੁਹਾਡੇ ਨਾਲ ਜਾਣਗੇ ਅੱਗੇ
ਨਹੀਂ ਸ਼ਾਇਦ ਕਿਉਂਕਿ ਉਹ ਵੱਖਰੀ ਜਗ੍ਹਾ ਜਾ ਰਹੇ ਨੇ ਕੁਛ ਇੱਧਰ ਲੋਕਲ ਹੀ ਕੁਛ ਵੱਖਰੀ ਜਗ੍ਹਾ ਉੱਥੇ ਕੋਈ ਨਹੀਂ ਆਉਂਦਾ ਵਾ
ਤੁਸੀਂ ਮਤਲਬ ਇਹ ਨੀ ਕਿਹਾ ਕਿ ਕੱਠੇ ਜਾਂਣੇ ਆ ਦੋਸਤ ਵਗੈਰਾ ਕੱਠੇ ਦੁ
ਕਿਹਾ ਸੀ ਲੇਕਿਨ ਉਹਨਾਂ ਦੇ ਘਰ ਦੇ ਨਹੀਂ ਮੰਨਦੇ ਪਏ।
ਅੱਛਾ ਉਹਨਾਂ ਨੇ ਵਾਰ ਨੀ ਜਾਣਾ ਹੋਣਾ ਨਾ।
ਨਹੀਂ ਬਾਹਰ ਜਾਣਾ ਲੇਕਿਨ ਉੱਥੇ ਕਹਿੰਦੇ ਇਨਵਾਇਰਮੈਂਟ ਨਹੀਂ ਸਹੀ
ਅੱਛਾ
ਤਾਂ ਫ
ਤੇ ਤੁਹਾਨੂੰ ਠੀਕ ਲੱਗਿਆ।
ਹਾਂਜੀ ਮੇਰੇ ਤਾਂ ਉੱਥੇ ਮਤਲਬ ਆਪਣੇ ਲੋਕੀ ਹੈਗੇ ਨਾ ਉਹਨਾਂ ਦਾ ਨਹੀਂ ਹੈਗਾ ਕੋਈ
ਅੱਛ ਤੁਹਾਡੇ ਰਿਸ਼ਤੇਦਾਰ ਹੋਨੇ ਆਂ ਨਾਂ ਉੱਥੇ
ਹਾਂਜੀ
ਹਾਂ ਥੋੜਾ ਤੁਸੀਂ ਪੁੱਛ ਲਿਆ ਉਹਨਾਂ ਕੋਲੋਂ ਵੀ
ਹਾਂਜੀ
ਹੂੰ ਕੋਈ ਨਹੀਂ ਵਧੀਆ ਜਿੱਥੇ ਤੁਸੀਂ ਜਾਣਾ ਉੱਥੇ ਜਾਣਾ ਈ ਏ ਹਨਾ। ਜਿੱਥੇ ਨਿਕਲੇਗਾ ਫੋਮ ਵਗੈਰਾ ਉੱਥੇ ਤੇ ਜਾਓਗੇ ਈ।
ਹਾਂਜੀ
ਅੱਛਾ ਹੋਰ ਸੁਣਾਓ ਕਿ ਹੋਰ ਤੁਸੀਂ ਫਿਰ
ਕੰਮ ਤੁਹਾਡਾ ਸਹੀ ਚੱਲਦਾ ਪਿਆ ਜੋ ਤੁਸੀਂ ਕਰਦੇ ਸੀ ਪੇਂਟਿੰਗ ਵਗੈਰਾ
ਹਾਂ- ਹਾਂ ਅੱਛਾ ਚੱਲ ਅਜ ਮੈਂ ਤੇ ਡਰਾਇੰਗ ਵੀ ਬਣਾਈ ਸੀ ਇੱਕ ਬੜੀ ਦੇਰ ਬਾਅਦ ਡਰਾਇੰਗ ਸ਼ੁਰੂ ਕੀਤੀ ਮੈਂ ਅੱਜ ਬੜੀ ਦੇਰ ਬਾਅਦ ਪਹਿਲੀ ਡਰਾਇੰਗ ਬਣਾਈ। ਹਾਂਜੀ ਮੈਂ ਸਾਰਾ ਸਮਾਨ ਲੈ ਗਈ ਸੀ ਆਪਣਾ ਮੇਰੇ ਕੋਲ ਹੈਗਾ ਸੀ ਨਾ ਸਾਰਾ ਸਮ ਸਮਾਨ ਤੇ ਮੈਂ ਸਾਰਾ ਲੈ ਲਿਆ ਸੀ।
ਅੱਛਾ
ਅਤੇ ਅੱਜ ਹੀ ਮੈਂ ਪਹਿਲੀ ਡਰਾਇੰਗ ਬਣਾਈ ਏ ਬੜੀ ਦੇਰ ਬਾਅਦ ਮੈਨੂੰ ਲੱਗਿਆ ਸ਼ਾਇਦ ਮੇਰੇ ਕੋਲ ਬਣੇ ਨਾ। ਮੈਨੂੰ ਭੁੱਲ ਗਈਏ ਜਾਂ ਮੇਰਾ ਹੱਥ ਰੁਕ ਜਾਏਗਾ। ਮੈਂ ਤੁਹਾਨੂੰ ਫੋਟੋ ਭੇਜਾਂਗੀ ਉਹ ਇਸ ਤਰ੍ਹਾਂ ਨਾ ਫਿਸ਼ ਬਣੀ ਇੱਕ -ਇੱਕ ਸਾਈਡ ਬਣੀ ਦੀ ਦੂਸਰੀ ਸਾਈਡ ਬਣੀ ਦੀ ਹੈ ਦੋ ਫਿਸ਼ਜ਼ ਇੱਕ ਹੀ ਪੇਜ ਤੇ ਸਕੈਚ ਵਾਲੀ ਬਣਾਈ ਹੈ, ਜੀ ਪੇਂਟਿੰਗ ਵਾਲੀ ਬਣਾਵਾਂਗੀ। ਟਰਾਈ ਕਰਾਂਗੀ ਫਿਰ ਤੋਂ ਬਣਾਉਾਨ ਹੈ ਕੋਸ਼ਿਸ਼ ਕਰਾਂਗੀ ਲੇਕਿਨ ਥੋੜ੍ਹਾ ਨਾ ਟਾਈਮ ਮੈਨੇਜ ਕਰ ਕਰਨਾ ਪੈਣਾ ਹੈ, ਇਸ ਤਰ੍ਹਾਂ ਫਿਰ ਮੈਨੂੰ, ਹਾਂ ਹਾਂ ਇਸ ਤਰ੍ਹਾਂ ਫਿਰ ਮੈਨੂੰ ਆਉਂਦੀ ਹੈ ਨਾ, ਫਿਰ ਨਾ ਓ ਨਾਂ ਹੋ ਜਾਏ। ਨਾ, ਕਰਨ ਨਾਲ
ਤੇ ਕਲਰ ਵਗੈਰਾ ਵੀ ਤੁਸੀਂ ਲੈ ਗੇ ਸੀ। ਕਿ ਨਵੇਂ ਲਿੱਤੇ ਐ,
ਕੱਲ ਕੁਛ ਜਿਹੜੇ ਮੇਰੇ ਨਵੇਂ ਵਾਲੇ ਸੀ। ਉਹ ਮੈਂ ਲੈ ਆਈ ਸੀ। ਫਿਰ ਮੈਂ ਇਥੋਂ ਵੀ ਲੈ ਲਏ ਨਵੇਂ।
ਅੱਛਾ, ਅਤੇ ਬਰੱਸ਼ ਵਗੈਰਾ ਵੀ।
ਹੂੰ, ਬਰੱਸ਼ ਵੀ ਪੂਰੇ।
ਠੀਕ ਹੈ, ਜੀ
ਠੀਕ ਚਲੋ, ਠੀਕ ਹੈ, ਫਿਰ ਮੈਂ ਕਰਾਂਗੀ। ਤੁਹਾਨੂੰ ਬਾਅਦ ਚ ਗਲ।
ਹਾਂਜੀ ਠੀਕ ਹੈ, ਜੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ, ਜੀ